ਹਮ
ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
ਵਧੀਆ--ਵਧੀਆ ਤੁਸੀ ਦੱਸੋ?
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ
ਸੋਣ ਦੀ ਤਿਆਰੀ ਕਰ ਰਿਹਾ ਹੁਣ ਕੀ ਕਰਨਾ ਰਾਤ ਨੂੰ ਬਸ ਥੋੜਾ ਬਹੁਤਾ ਪੜਾਂਗੇ ਬਸ ਸੋਣ ਦੀ ਤਿਆਰੀ ਸੋਣਾ ਬਸ
ਓ ਓਕੇ ਜੀ ਓਕੇ ਸੌਣ ਲੱਗਦੇ ਸੀ ਠੀਕ ਹੈ ਜੀ ਠੀਕ ਹੈ ਵਧੀਆ ਚਲੋ ਸਹੀ ਆ ਹੋਰ ਸੁਣਾਓ
ਦਿਨ ਤਾਂ ਵਧੀਆ ਬਸ ਜਿਵੇਂ ਨੋਰਮਲ ਦਿਨ ਦਾ ਹਾਂ ਸਾਰੀ ਵਧੀਆ
ਓਕੇ ਓਕੇ ਓਕੇ ਜੀ ਓਕੇ ਠੀਕ ਆ ਜੀਰੀ ਜੁਰੀ ਲੱਗ ਗਈ ਆ ਆਪਣੀ
ਜੀਰੀ ਆਪਣੇ ਲਾਗੀ ਹਾਂ ਅੱਜ ਆਪਣੇ ਸ਼ੁਰੂ ਕਰੀਏ ਲਾਉਣੀ ਅੱਜ
ਓਕੇ
ਹਾਂ ਮੈਨੂੰ ਲੱਗਦਾ ਪੰਜਾਬ ਨੰਬਰ ਵਨ ਲਾਈ ਆ
ਹਾਂ ਆਪਣੇ ਵੀ ਇਸ ਵਾਰ ਉਹੀ ਲਾ ਰਹੇ ਨੇ ਅੱਜ ਪੁੱਛਿਆ ਸੀ ਮੈਂ
ਕਈ ਕਹਿ ਰਹੇ ਨੇ ਕਿ ਵੀ ਹਾਂ ਸਾਡੇ ਗੁਆਂਢੀਆਂ ਦੇ ਵਿੱਚੋਂ ਹੀ ਕਹਿ ਰਹੇ ਸੀ ਉਹਨਾਂ ਦੇ ਨਾ ਮੱਕੀ ਲੱਗੀ ਹੋਈ ਹੈ ਕਹਿੰਦੇ ਜਦੋਂ ਮੱਕੀ ਵੱਢ ਲਈ ਨਾ ਫੇਰ ਪੰਜਾਬ ਨੰਬਰ ਵਨ ਲਾਦਾਂਗੇ ਮਹਾ ਇੰਨੀ ਲੇਟ ਤਾਂ ਨਹੀਂ ਲੱਗਦੀ ਇਹ ਨਾ ਏਨੀ ਲੇਟ ਤਾਂ ਨਹੀਂ ਲਾ ਸਕਦੇ ਵੀ ਪਹਿਲਾਂ ਮੱਕੀ ਵੱਢਾਂਗੇ ਫੇਰ ਲਾਵਾਂਗੇ
ਨਾ ਉਹ ਤਾਂ ਹੀ ਲੱਗਣੀ ਕਿਉਂਕਿ ਪਿੱਛੋਂ ਤਾਂ ਫਿਰ ਛੇਤੀ ਆਉਣ ਵਾਲੀ ਲੱਗੂਗੀ ਕੋਈ ਵੀ ਜਿਹੜੀ ਛੇਤੀ ਆਵੇ
ਵੀ ਹੁਣ ਆਹ ਟਾਈਮ ਤੇ ਉਹਨਾਂ ਨੇ ਮੱਕੀ ਲਾ ਰੱਖੀ ਆ ਉਹ ਕਹਿੰਦੇ ਵੀ ਵੱਢ ਦਾਂਗੇ ਮੱਕੀ ਠੀਕ ਹੈ ਤੇ ਉਹ ਤੋਂ ਬਾਅਦ ਵੀ
ਇਹ ਟਾਈਮ ਮੱਕੀ ਬਚੀ ਪਈ ਆ ਉਹਨਾਂ ਦੀ ਇੰਨੀ ਲੋ ਗਰਮੀ ਚ
ਮੈਨੂੰ ਲੱਗਦਾ ਬਚੀਓ ਪਈ ਹੋਊਗੀ ਮੱਕੀ ਤਾਂ ਸਾਡੇ ਉਰੇ ਇਨੀ ਲੱਗ ਰਹੀ ਗੀ ਸਾਡੇ ਏਰੀਏ ਚ ਫੇਰ ਘੱਟ ਐ ਫਿਰ ਸਾਡੇ ਏਰੀਏ ਚ ਨੀ ਐਨੀ ਲੋ ਪੈਂਦੀ ਹੈਗੀ
ਓਕੇ ਆਪਣੇ ਨਾ ਮਤਲਬ ਪੰਦਰਾਂ ਪੰਦਰਾਂ ਵੀਹ ਦਿਨ ਹੋ ਗਏ ਰਾਮ ਤੇ ਤੇ ਮੱਕੀ ਉਦੋਂ ਲੱਗੇ ਸੀ ਤੋੜਨਾ ਤੇ ਜਮਾ ਸੁੱਕੀ ਸੁੱਕ ਗਈ
ਤੁਹਾਡੀ ਸਿੱਧਾ ਧੁੱਪ ਪੈਂਦੀ ਹੋਊਗੀ ਫੇਰ ਸਾਡੇ ਨੀ ਉਰੇ ਐਵੇਂ ਸਿੱਧਾ ਧੁੱਪ ਪੈਂਦੀ
ਓਕੇ ਓਕੇ ਤੁਹਾਡੇ ਐਲਟੀਟਿਊਡ ਲੋਂਗੀਟਿਊਡ ਦਾ ਫਰਕ
ਨਹੀਂ ਨਹੀਂ ਨਹੀਂ ਇਹ ਫ਼ਰਕ ਹੁੰਦਾ ਸੱਚੀ ਇੱਕ ਸਿੱਧੀ ਤੋਂ ਪੈਰੀ ਹੁੰਦੀ ਹੈ ਉਹ ਮਚਾਅ ਦਿੰਦੀ ਹੈ ਲੋ ਸਿੱਧੀ ਪਵੇ ਡਾਇਰੈਕਟ ਇਹਨਾਂ ਤੇ ਵੀ ਪੈਂਦੀ ਹੈ ਪਰ ਇੰਨੀ ਜਿਆਦਾ ਨਹੀਂ ਪੈਂਦੀ ਜਾਂ ਫਿਰ ਕੋਈ ਐਂ ਹੋ ਸਕਦਾ ਵੀ ਮਿੱਟੀ ਦਾ ਫ਼ਰਕ ਵੀ ਹੋ ਸਕਦਾ ਮਿੱਟੀ ਦਾ ਵੀ ਕੁਛ ਹੁੰਦਾ ਇੱਕ ਪਾਣੀ ਦਾ ਵੀ ਹੁੰਦਾ ਹੂੰ ਬਸ ਹੁਣ ਉਹ ਕੱਚੀਆਂ ਨੇ ਹਲੇ ਜਿਹੜੀਆਂ ਛੱਲੀਆਂ ਨੇ ਉਹ ਕੱਚੀਆਂ ਨੇ ਜਦੋਂ ਉਹ ਵਧੀਆ ਉਹਨਾਂ ਤੇ ਬੂਰ ਆ ਗਿਆ ਵਧੀਆ ਵਧੀਆ ਦਾਣੇ ਵਗੈਰਾ ਪਤਾ ਲੱਗ ਜਾਂਦਾ ਨਾ ਤਾਂ ਫੇਰ ਤੋੜ ਕੇ ਖਾਵਾਂਗੇ
ਓਕੇ ਓਕੇ ਠੀਕ ਆ ਸਹੀ ਆ ਆਪਣੇ ਵੀ ਜਦੋਂ ਉਹ ਕਰੀ ਸੀ ਉਹਦਾ ਮਸ ਮੈਂ ਉਹਨਾਂ ਨੂੰ ਉਬਾਲ ਕੇ ਸਵੀਟ ਕੋਰਨ ਬਣਾ ਲਈ ਤੇ ਮਤਲਬ ਉਹਦੋਂ ਬਾਅਦ ਨਾ ਉਹਨੂੰ ਜਿਵੇਂ ਆਪ ਸੈਲਟ ਦੇ ਤਰੀ ਨਾਲ ਵਿੱਚ ਉਹ ਪਾ ਕੇ ਇਕੱਠੇ ਟਮਾਟਰ ਟਮੂਟਰ ਸੈਲਡ ਬਣਾ ਕੇ ਉਹ ਖਾਂਦੇੁੰ ਉਹ ਬੜਤ ਵਧੀਆ ਟੇਸਟੀ ਲਗਦਾਦੇ
ਅੱਛਾ ਠੀਕ ਹੈ ਸੋਸ ਤਾਂ ਕਾਹਨੂੰ ਪਾਉਣੀ ਉਹ ਤਾਂ ਜ਼ਹਿਰ ਦਾ ਕਰ ਹੈ ਜਾਂ ਤਾਂ ਘਰੇ ਬਣਾ ਲੋ ਸੋਸ ਵਗੈਰਾ
ਬਣਾਈ ਹੋਈ ਉਹ ਮਤਲਬ ਜਿਹੜੀ ਇੱਕ ਨਾ ਦਹੀਂ ਚ ਬਣਦੀ ਹੁੰਦੀ ਆ ਗਾੜੀ ਦਹੀਂ ਉਹਵੇ ਵਿੱਚ ਪੁਦੀਨਾ ਹਰੀ ਮਿਰਚਾਂ ਪਾ ਕੇ ਉਹ ਬਣਦੀਆਂ ਗ੍ਰੀਨ ਜੀ ਚਟਨੀ ਜ ਟਾਈਪ ਉਹ ਬਾਹਲੀ ਟੇਸਟੀ ਹੁੰਦੀ ਆ
ਅੱਛਾ ਠੀਕ ਹੈ ਫਿਰ ਸਾਡੇ ਉਰੇ ਲੱਗਣਗੀਆਂ ਹੁਣ ਫਿਰ ਮੈਂ ਵੀ ਟਰਾਈ ਕਰ ਲੂੰ
ਹਾਂਜੀ ਹਾਂਜੀ ਕਰਿਓ ਜ਼ਰੂਰ ਵਧੀਆ ਹੁੰਦਾ ਉਹ ਸਹੀ ਆ ਸਵਾਰ ਜਿਹਦਾ ਉਹਨਾਂ ਨੂੰ ਸਟੀਮ ਕਰਨ ਨੂੰ ਸਭ ਤੋਂ ਵਧੀਆ ਆਪਣੇ ਮਤਲਬ ਸਟੀਮ ਨੀ ਕਰੀਆਂ ਉਬਾਲ ਲਈਆਂ ਸੀ ਜੇ ਓਹਨੂੰ ਸਟੀਮ ਕਰ ਦਿੰਦਾ ਬਹੁਤ ਵਧੀਆ
ਸਟੀਮ ਕਰ ਲਿਆ ਸਟੀਮ ਲਈ ਤਾਂ ਸਟੀਮਰ ਚਾਹੀਦਾ ਉਹਦੇ ਲਈ ਸਟੀਮ ਕਰਨ ਵਾਸਤੇ ਯਾ ਨੀ
ਜੀ ਵੈਸੇ ਹੋਰ ਵੀ ਬਹੁਤ ਤਰੀਕੇ ਹੁੰਦੇ ਆ ਕਰਨ ਦੇ ਵੀ ਕੋਈ ਪੁੱਠੇ ਸਿੱਧੇ ਜੇ ਵੀ ਪ੍ਰਾਂਤ ਪ੍ਰੂਤ ਚ ਬਣਾਈ ਗ ਮਰੇ ਕੁਛ ਨਿੱਕੇ ਹੁੰਦੇ ਆ ਮਤਲਬਵੇਂ ਕਰ ਸਕਦੇ ਆ
ਹਾਂ ਐਡਂ ਤੇ ਖਾਣਾ ਇਐ
ਹਾਂਜੀ
ਚਲੋ ਠੀਕ ਹੈ ਤੁਹਾਨੂੰ ਮੈਂ ਨਾ ਵੈਸੇ ਸੋਚਿਆ ਵੀ ਬੜਾ ਹਰੇਕ ਰੈਸਿਪੀ ਚ ਪੈਂਦਾ ਸਵੀਟਕੋਨ ਮਤਲਬ ਆਪਣੇ ਮੱਕੀ ਤੇ ਮੈਂ ਮੱਕੀ ਦਾ ਕੁੱਛ ਬਣਾਵਾਂ ਕਰ ਸਾਡੇ ਮੱਕੀ ਐਵੇਂ ਖਾਂਦੇ ਹਾਂਸੀਂ ਕਿਉਂਕਿ ਐਵੇਂ ਉਹ ਰੱਜ ਜਾਂਦੇ ਹਾਂ ਹਨਾ ਖਾ ਕੇ ਐਵੇਂ ਜੇ ਜਾਂ ਉਹਨੂੰ ਕਿਸੇ ਚੀਜ਼ ਚ ਪਾ ਕੇ ਖਾਈਏ ਹਨਾ ਕੋਈ ਸੈ ਮਤਲਬ ਕੋਈ ਸੈਲਡ ਵੀ ਹੋ ਸਕਦਾ ਜਾਂ ਫਿਰ ਕੋਈ ਡਿਸ਼ ਵਗੈਰਾ ਬਣਾ ਲਈ ਜਾਂ ਕੁਛ ਐਵੇਂ ਚਟਪਟਾ ਕਰਾਰਾ ਜਾ ਖਾਈਏ
ਹਾਂ ਐਕਚੁਲੀ ਨਾ ਥੋੜ੍ਹਾ ਜਿਆ ਮਤਲਬ ਵੀ ਜਿਹੜਾ ਕਹਿੰਦੇ ਹੁੰਦੇ ਵੀ ਉਹ ਪਿਓ ਉਹਨਾ ਦਾ ਅਲੱਗ ਹੁੰਦਾ ਜਿਹੜਾ ਆਪਾਂ ਸਵੀਟਕਰਨ ਆ ਉਹ ਖਾਂਦੇ ਹਾਂ ਇਹਦੇ ਚਲੋ ਇੱਕ ਧੱਕੇ ਮੁੱਕੀ ਨਾਲ ਬਣਾ ਲੈਂਨੇ ਆ ਨਾ ਆਪਾਂ ਓਵੇਂ ਨਾ ਪਰ ਓਦਾ ਫ਼ਰਕ ਹੁੰਦਾ ਓਦੇ ਵਿਚ ਵੀ
ਜੇੜਾ ਸਵੀਟਕਰਨ ਜਾਂ ਓਦੇ ਵਿੱਚ ਪੈਂਦੇ ਨੇ ਓ ਹੋਰ ਮੱਕੀ ਹੁੰਦੀ ਐ ਜੀ ਏ ਆਪਣੇ ਹੋਰ ਹੁੰਦੀ ਆ। ਆਪਣੇ ਤਾਂ ਲਾ ਲਓ ਆਟੇ ਆਲੀ ਹੁੰਦੀ ਆ ਓ ਚੀਜ਼ਾਂ ਆਲੀ ਓ ਜੇੜੀ ਓਨਾਂ ਲਵੇ ਹੁੰਦੀ ਆ ਓ ਬੋਤ ਮਤਲਬ ਵੀ ਸੋਫਟ ਮਿੱਠੀ ਜੀ ਹੁੰਦੀ ਆ ਓਹ ਓ ਚੀਜ਼ ਦਾ ਫ਼ਰਕ ਹੁੰਦਾ ਓਨਾਂ ਦਾ
ਆਪਣੇ ਲਈ ਪਰ ਮੈਨੂੰ ਲਗਦਾ ਜ਼ਿਆਦਾ ਸ਼ੁੱਧ ਹੁੰਦੀ ਆ ਓਨਾਂ ਤੋਂ
ਹਾਂ ਕਿ ਸਕਦੇ ਹੋ ਹਾਈਬ੍ਰਿਡ ਸੀਡਸ ਨੇ ਤੇ ਦੂਜੇ ਲੋਟ ਆ ਗਏ ਦੇ ਆਪਣੇ ਵੈਸੇ ਤਾਂ ਏ ਵੀ ਹਾਈਬ੍ਰਿਡ ਹੀ ਹੋਏ ਪਏ ਆ ਹੁਣ ਦੇਸੀ ਸੀਡਸ ਤਾਂ ਕਿੱਥੇ ਮਿਲਦੇ ਆ
ਹੂੰ ਸਈ ਕਿਆ ਏ ਫਿਰ ਬੈਸਾਂ ਨੂੰ ਪੌਣ ਚ ਮੱਕੀ ਨਾ ਬੋ ਵਧੀਆ ਫਾਇਦੇਮੰਦ ਐ ਕੈਦੇ ਵਧੀਆ ਹੁੰਦੀ ਆ ਮੈਂ ਕਿਹਾ ਘਰੇ ਵੀ ਤੁਸੀਂ ਤੁਸੀਂ ਬਈਆ ਖਾਲ ਚੋੱਕਰ ਦਾ ਸਿਸਟਮ ਬੰਦ ਕਰੋ ਤੁਸੀਂ ਬਾਜਰਾ ਵਗੈਰਾ ਜੇੜਾ ਲਾਇਆ ਓਹੀ ਵੱਢ ਕੇ ਓਹੀ ਕੱਖ ਵਗੈਰਾ ਜਾਦਾ ਪਾ ਦੋ ਹਨਾ ਓ ਚੀਜ਼ ਦਾ ਨਾ ਸਹੀ ਰਹੇ
ਓ ਵੀ ਐਕਚਲ ਥੋੜਾ ਜਾ ਨਾ ਮਤਲਬ ਵੀ ਓਦੇ ਨਾਲ ਦਾ ਇੱਕੋ ਲੱਖਤ ਮੈਂਸਾਂ ਨੂੰ ਝੂਟਾ ਜਾ ਲੱਗਦਾ ਆਪਾ ਬੰਦ ਕਰ ਦਨੇ ਆ ਓਨੂੰ ਹੁਣ ਦਾਣੇ ਤੇ ਵੱਝੀਆਂ ਹੋਈਆਂ ਨੇ ਬੋਤ ਟੈਮ ਦੀਆਂ। ਹੌਲੀ-ਹੌਲੀ ਘਟਾਓ ਓ ਚੀਜ਼ ਨਾ ਵਰਤ ਕੋ ਵੀ ਦੁੱਧ ਨੂੰ ਵੀ ਆ ਅਸਰ ਨਾ ਪਵੇ। ਕਿਉਂਕਿ ਐਵੇਂ ਦੁੱਧ ਘਟ ਸਕਦੀਆਂ ਨੇ ਹੁਣ ਮੈਂ
ਖਲ ਵੀ ਮਿਕਿਸ ਕਰਦੀ ਓਦੀ ਦੁੱਧ ਘੱਟ ਜਾਂਦੀਆਂ ਨੇ ਬੋਹਤ ਪਤਾ ਨੀ ਕੀ ਪ੍ਰੋਬਲਮ ਐ
ਓ ਓਨਾਂ ਦੀ ਬੋਡੀ ਉਵੇਂ ਓਹ ਕਰਤੀ ਨਾ ਆਪਾਂ ਨੇ ਓਨਾ ਨੂੰ ਪਾ-ਪਾ ਕੇ ਓਦੇ ਵੀ ਡਪੈਂਡਿਡ ਕਰਤੀ ਵੀ ਓਦੇ ਬਨਾਂ ਦੁੱਧ ਨੀ ਬਣ
ਹੂੰ ਪੁਰਾਣੇ ਜ਼ਮਾਨੇ ਚ ਕਿਹੜੇ ਖ ਖੱਲ ਚੋਕਰ ਹੁੰਦੇ ਤੇ ਕੁੱਛ ਨੀ ਹੁੰਦਾ ਸੀਗਾ।
ਹਾਂਜੀ।
ਐਵੇਂ ਵਧੀਆ ਚਲੀ ਜਾਂਦਾ ਤੀ ਪੁਰਾਣੇ ਜ਼ਮਾਨੇ ਚ ਨਾ ਸਾਡੇ ਮਤਲਬ ਜਦੋਂ ਪੁਰਾਣੇ ਘਰਾਂ ਦੇ ਸਾਡੇ ਚਾਲੀ ਡੰਗਰ ਸੀਗੇ। ਉਂਝ ਬੂਰੀਆਂ ਗਾਵਾਂ ਮਤਲਬ ਮੱਝਾਂ ਗਾਵਾਂ ਤਾਂ ਕਾਹਨੂੰ ਅਸੀਂ ਰੱਖੀਆਂ ਨੇ ਮੱਝਾਂ, ਬੂਰੀਆਂ ਮੱਝਾਂ ਜਾਂ ਮਤਲਬ ਬੁਰੇ ਰੰਗ ਭੂਰਾ ਰੰਗ ਨੀ ਹੁੰਦਾ ਮੱਝ ਦਾ ਭੂਰਾ ਰੰਗ ਇੱਕ ਤਾਂ ਹੁੰਦੀ ਹੈ ਕਾਲੀ ਸ਼ਾ ਇੱਕ ਹੁੰਦੀ ਆ ਭੂਰੇ ਰੰਗ ਦੀ ਮੱਝ ਸਾਡੇ ਭੂਰੀਆਂ-ਭੂਰੀਆਂ ਮੱਝਾਂ ਹੁੰਦੀਆਂ ਤੀ ਏਨਾ ਮਤਲਬ ਸੋਹਣਾ ਹਾਂ ਓ ਹੁਣ ਦੇਖਣ ਨੂੰ ਮਿਲਦੇ ਨੀ ਭੂਰੀ ਮੱਝ ਕਿਤੇ ਵੀ ਭੂਰੀਆਂ ਮੱਝਾਂ ਨੀ ਹੈਗੀਆਂ ਕਿਤੇ ਵੀ ਕਾਲੀਆਂ ਨੇ ਸਾਰੀਆਂ।
ਜੀ ਉਹ ਤਾਂ ਹੈ ਈ।
ਮਤਲਬ ਏਨਾਂ ਚ ਵੀ ਹਾਂ ਓਹ ਚੀਜ਼ ਐ। ਵੀ ਓਹ ਮਤਲਬ ਨਾ ਇੱਕ ਓਹ ਮਤਲਬ ਬੋਤ ਤਰ੍ਹਾਂ ਦੇ ਓਹ ਵੀ ਹੁੰਦੇ ਨੇਪ ਜਾਨਵਰ ਵੀ ਏ ਬੋਤ ਤਰ੍ਹਾਂ ਦੇ ਏਨਾਂ ਦੀਆਂ ਕਿਸਮਾਂ ਹੁੰਦੀਆਂ ਨੇ ਬਹੁਤ ਜਿਵੇਂ ਗਾਵਾਂ ਮੱਝਾਂ ਹੋ ਗੀਆਂ ਨਸਲਾਂ ਅਲੱਗ-ਅਲੱਗ ਹੂੰ ਕੁੱਛ ਨਸਲਾਂ ਵੀ ਨੇ ਹੂੰ ਅਸੀਂ ਫੇਰ ਮੱਝ ਦਾ ਹੀ ਦੁੱਧ ਪੀ ਤੇ ਸ਼ੁਰੂ ਤੋਂ ਗਾਂ ਦਾ ਤਾਂ ਪੀਤਾ ਨੀ ਹੈਗਾ, ਕਿਉਂਕਿ ਓ ਸਾਨੂੰ ਸੂਟ ਵੀ ਨੀ ਕਰਦਾ ਮਤਲਬ। ਦਾ ਸ਼ਾਇਦ ਨਾਨਕੇ ਹੈਗੀ ਸੀ ਮੇਰੇ ਗਾਂ ਇੱਕ ਰੱਖੀ ਹੋਈ ਅਮਰੀਕਨ ਆ। ਅਮਰੀਕਨ ਹੁੰਦੀ ਹੈ ਜਿਹੜੀ ਨਸਲ।
ਹਾਂਜੀ-ਹਾਂਜੀ ਦੁੱਧ ਬਹੁ ਪਤਲਾ ਹੁੰਦਾ ਉਹਦਾ।
ਓ ਨਾ ਡਾਇਰੀ ਚ ਪਾਉਂਦੇ ਸੀ ਓਦਾ ਦੁੱਧ ਮੱ ਗਾਂ ਦਾ ਮੱਝ ਦਾ ਪੀਂਦੇ ਸੀ। ਸੀਗੇ ਗਾਂ ਦਾ ਦੁੱਧ ਨੀ ਪੀਂਦੇ ਸੀਗੇ ਉਹ ਤੇ ਜਿਹੜੀ ਓਹ ਸੀ ਲਵੇਰੀ ਮਤਲਬ ਆਪਾਂ ਕੈ ਦਿੰਨੇ ਆ ਮਤਲਬ ਉਹਦਾ ਜੋ ਜਵਾਕ ਸੀ ਮਤਲਬ ਆਪਾਂ ਕੈ ਦਿੰਨੇ ਹਾਂ ਕੱਟਾ ਕੱਟੀ ਉਵੇਂ ਓਹ ਕੀ ਕਹਿ ਉਹਨੂੰ ਗਾਂ ਬੱਚੇ ਨੂੰ ਉਹਦੇ ਨੂੰ ਉਹ ਵੀ ਇੱਕ ਕੁੜੀ ਸੀਗੀ ਮਤਲਬ ਇੰਨੀ ਸੋਹਣੀ ਬਹੁਤ ਸੋਹਣੀ ਦੀ ਉਹ ਵੀ ਹੂੰ ਅਲੱਗ- ਅਲੱਗ ਰੰਗ ਸੀ ਉਹਦੇ ਚ ਵੀ ਉਹ ਰੈਡ ਕਲਰ ਦੀ ਸੀਗੀ ਉਹ ਮੱਝ ਉਹ ਸੌਰੀ ਗਾਂ। ਹਾਂ,
ਸਹੀ ਹੈ ਚਲੋ ਵਧੀਆ ਇਹ ਨਾਂ ਵੀ ਆਪਣੇ ਵੀ ਬਸ ਹੁਣ ਮਤਲਬ ਮੈਸਾ ਸੂ ਪਈ ਸੀ ਇੱਕ ਸੂਨ ਵਾਲੀ ਆ ਇੱਕ ਭੂਆ ਹੋਣੀ ਲੈ ਗਏ ਸੀ।
ਅੱਛਾ,
ਤੇ ਹਾਂਜੀ- ਹਾਂਜੀ ਤੇ ਬਸ ਹੁਣ ਦੇਖਦਾ ਹੁਣ ਦੁੱਧ ਦੱਧ ਤੋ ਪਾਏ ਕਰਾਂਗੇ।
ਅੱਛਾ -ਅੱਛਾ ਠੀਕ।
ਮੈਂ ਤਾਂ ਹੋਰ ਸਲਾਹ ਵਾਂ ਸ਼ਹਿਰ ਸ਼ੂਹਰ ਚ ਦਵੇ ਯਾਰ ਬਾਬੇ। ਉੱਥੇ ਸ਼ਹਿਰ ਚ ਵੇਚੇ ਦੁੱਧ ਉੱਥੇ ਰੇਟ ਬਹੁਤ ਮਿਲਦਾ ਸੌ- ਸੌ ਰੁਪਈਏ ਹਾਂਜੀ। ਨੱਬੇ ਸੌ ਰੁਪਈਏ ਐ ਰੇਟ ਈ ਪਟਿਆਲੇ। ਪਟਿਆਲੇ ਮਿਲਦਾ ਜੀ ਪਟਿਆਲੇ।
ਫੇਰ ਜੇ ਕੋਈ ਹੈ ਲਿੰਕ ਕਨੈਕਸ਼ਨ ਚਾਹੀਦੇ ਨੇ ਉਹਦੇ ਵਾਸਤੇ ਮੈਨੂੰ ਲੱਗਦਾ ਜੇ ਆਂਢ -ਗੁਆਂਢ ਚ ਸਾਰਿਆਂ ਨੂੰ ਕਹਿ ਦੇਈਏ ਵੀ ਭਾਈ ਇੰਨੇ ਨੂੰ ਐਂ ਵੀ ਤੁਸੀਂ ਹਫ਼ਤਾ ਲਾ ਕੇ ਦੇਖਲੋ ਵੀ ਜੇ ਤੁਹਾਨੂੰ ਫ ਤਾਂ ਦੇਖ ਲੋ ਵੀ ਤੁਹਾਨੂੰ ਇੰਨੇ ਦਾ ਲਾਦਾਂਗੇ।
ਹਾਂ ਇਹ ਤਾਂ ਹੈ ਚਲੋ ਇਹ ਸਹੀ ਆ ਉੱਥੇ ਲਾਉਣੇ ਲੋਕ ਅਸਲ ਉਹਨਾਂ ਦੇ ਗਾੜਾ ਦੁੱਧ ਪੀਤਾ ਹੀ ਨੀ ਜਾਂਦਾ।
ਹਾਂ ਥੋੜਾ ਜਿਹਾ ਪਤਲਾ ਦੁੱਧ ਆਪਾਂ ਕਰ ਸਕਦੇ ਹਾਂ ਚੱਲ ਪਾਣੀ ਤਾਂ ਹੁਣ ਪਾਉਣਾ ਹੀ ਆ ਦੁੱਧ ਦੇ ਵਿੱਚ ਉਹ ਤਾਂ ਪਾਉਣਾ ਹੀ ਆ ਆਪਾਂ ਉਹਨੂੰ ਛਣ ਕੇ ਕਿ ਦੁੱਧ ਨੂੰ ਮਤਲਬ, ਜਿਵੇਂ ਓਹਦੇ ਚ ਹਾਂ। ਦੁੱਧ ਚੋਣ ਤੋਂ ਬਾਅਦ ਤਾਂ ਫਿਰ ਉਹਨੂੰ ਛਾਣ ਕੇ ਉਹਦੇ ਚ ਪਾਣੀ ਪਾ ਕੇ ਧੁੱਪ ਕਰਦੀ ਆ। ਓਹੀ ਦਾ
ਹਾਂਜੀ ਹਾਂਜੀ ਇਹ ਤਾਂ ਹੈ ਹੀ
ਹਾਂ। ਬਸ ਹੁਣ ਸਾਡੀ ਝੀਰੀ ਅੱਜ ਲੱਗ ਗਈ ਤੇ ਆਪਣੇ ਘਰ ਦੇ ਮਗਰ ਤਾਂ ਅਸੀ ਲਾਉਣਗੇ ਠੀਕ ਹੈ ਹਾਲੇ ਨਵੇਂ ਖੂਹ ਮਤਲਬ ਨਵੇਂ ਖੂਹ ਤੋਂ ਬੱਟੇ ਵਟਾਈ ਹੋਈ ਹੈ ਜਮੀਨ ਤਾਂ ਫੇਰ ਉਹ ਉੱਥੇ ਲਾ ਤੀ ਮਤਲਬ ਜਿੱਥੇ ਬੱਟੇ ਵਟਾਈ ਆ ਤੇ ਟਿੱਬਿਆਂ ਚ ਪਤਾ ਨੀ ਟਿੱਬਿਆਂ ਚ ਚਲਾਈਏ ਪਤਾ ਨੀ ਨਵੇਂ ਖੁ ਲਾਈ ਹੈ ਹਾਲੇ ਨਵੇਂ ਖੂ ਰਹਿੰਦੀ ਹੈ ਤੇ ਮਾਗਰ ਆਪਣੀ ਵੀ ਪਈ ਹੈ ਹਾਲੇ ਖਾਸੀ ਮਤਲਬ ਆਪ ਆਪਾਂ ਕਹਿ ਸਕਦੇ ਹਾਂ ਖਾਸੇ ਕਿੱਲੇ ਪਏ ਨੇ ਹਲ ਤਾਂ ਲਾਉਣ ਕਦੇ ਤੇ ਪਿੰਡ ਵਾਲਿਆਂ ਤੋਂ ਹੀ ਲਵਾਈ ਹੈ। ਬਈਏ ਤਾਂ ਬਹੁਤ ਜ਼ਿਆਦਾ ਨਾ ਉਹ ਛੱਡ ਦਿੰਦੇ ਨੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਡੱਬ ਜੇ ਬਾਹਲੀ ਜਿਆਦੇ ਮਤਲਬ ਨਾ ਕੁਛ ਕੁਛ ਬਾਹਲੀ ਉਹ ਲਾਉਂਦੇ ਨੇ ਦੂਰ ਦੂਰ ਲਾਉਂਦੇ ਨੇ ਜੀ ਉਹ ਸਹੀ ਨੀ ਬੈਠਦੀ ਕਹਿੰਦੇ ਵੀ ਇਹ ਨੇੜੇ ਨੇੜੇ ਹਾਂ। ਪਾੜ ਵਗੈਰਾ ਬਹੁਤ ਪਾ ਦਿੰਦੇ ਨੇ ਇਹ
ਹਾਂਜੀ ਹਾਂਜੀ।
ਇੱਕ ਫੇਰ ਇਹ ਚੌਲ ਵਾਲੇ ਮੰਗਦੇ ਨੇ ਖਾਣ ਵਾਸਤੇ ਜ ਚੌਲ ਸਾਡੇ ਹੈ ਨੀ ਇੰਨੇ ਚੌਲ ਮਤਲਬ ਸਾਡੇ ਘੱਟ ਨੇਗੇ ਤਾਂ ਕਰਕੇ ਨਹੀਂ ਇਹ ਤਾਂ ਇੱਕ ਟਾਈਮ ਦੀ ਚਾਹ ਮੰਗਦੇ ਨੇ ਬਸ ਉਹ ਚਾਹ ਦੇਂਦਾ।
ਹਾਂ ਜੀ ਸਹੀ ਹੈ, ਸਹੀ ਹੈ, ਹਾਂਜੀ ਪਿੰਡ ਵਾਲੇ ਵਧੀਆ ਨੇ ਇਹਨਾਂ ਨਾਲ ਬਾਕੀ ਬਣਾ ਕੇ ਰੱਖੀ ਦਾ ਬਹੁਤ ਵਧੀਆ ਇਹ ਤਾਂ ਦੇਖੋ ਕਿਉਂਕਿ ਲੇਬਰ ਹੁਣ ਬਈਏ ਬੁਏ ਦਾ ਮਸੀਂ ਆਇਆ ਕਰਨਗੇ ਇਹਨਾਂ ਨਾਲ ਵੀ ਹੁਣ ਕੰਮ ਜਿਹਾ ਖ਼ਰਾਬ ਹੋ ਜਾਂਦਾ ਨਾ ਇਹਨਾਂ ਦਾ ਹਾਂਜੀ। ਸਹੀ ਆ ਵੈਸੇ ਤਾਂ ਚਲੋ ਹਾਂਜੀ ਹੋਰ ਕੱਲ ਨੂੰ ਕੀ ਕਰਦੇ ਓ।
ਕੁਛ ਨਹੀਂ ਕੱਲ ਮੈਂ ਪੂਰਾ ਦਿਨ ਪੜ੍ਹਨਾ ਬਸ
ਓਕੇ ਓਕੇ ਸਟੱਡੀ ਕਰ ਰਹੇ ਹੋ ਹੋਰ ਵਧੀਆ ਚੱਲਦੀ ਹੈ ਤਿਆਰੀ ਤੁਹਾਡੀ
ਹਾਂ। ਬਸ ਮਤਲਬ ਪੜ੍ਹ ਰਹੀ ਹਾਂ ਹਲੇ ਤਾਂ ਬਾਕੀ ਦੇਖੋ ਹੂੰ ਥੋੜਾ ਜਿ ਨਾ ਐਨਾਾਲਈਜ਼ ਕਰਨਾ ਹੂ
ਹਾਂਜੀ ਹਾਂਜੀ ਰੱਬ ਜੀ ਮਿਹਰ ਕਰ ਦੇਣਗੇ ਸਭ ਵਧੀਆ ਹੋਊਗਾ ਸੱਚੀ ਰੱਖੋ
ਠੀਕ ਹੈ ਚਲੋ। ਸਤਿ ਸ੍ਰੀ ਅਕਾਲ
ਹਾਂਜੀ। ਸਤਿ ਸ਼੍ਰੀ ਅਕਾਲ ਜੀ